ਹੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜਸਪ੍ਰੀਤ ਕਿਵੇਂ ਆ ਹਾਂ ਹਾਂ ਸਤਿ ਸ੍ਰੀ ਅਕਾਲ ਕੀ ਕਰਨੀ ਹੈ ਕੀ ਕਰਨੀ ਹੈ ਅੱਛਾ ਮੈਂ ਵਿਹਲੀ ਬੈਠੀ ਸਾਂ ਮੈਂ ਇੱਕ ਜਸਪ੍ਰੀਤ ਨੂੰ ਹੀ ਯਾਦ ਕਰ ਲਾ ਕਿੰਨੇ ਦਿਨ ਹੋ ਗਿਆ ਗੱਲ ਹੀ ਨਹੀਂ ਹੋਈ ਸੀ
ਕਿ
ਹੋਰ ਹੋਰ ਸੁਣਾਉਣ ਤੇਰੀ ਕੀ ਕਰਦ ਹੋ ਸਭ ਵਧੀਆ ਓਕੇ ਦਾਦੀ ਦਾਦੀ ਦੂਦੀ ਸਭ ਵਧੀਆ
ਹਾਂਜੀ ਹਾਂਜੀ
ਠੀਕ ਹੈ ਮੈਂ ਤੇ ਕਦੀ ਤੇਰੀ ਬੀਬੀ ਨੀ ਵੇਖੀ ਇੱਕ ਮਿੰਟ ਰੋਕੀ ਹੈਲੋ ਹੈਲੋ
ਹਾਂਜੀ ਹਾਂਜੀ ਹਾਂਜੀ
ਮੈਂ ਕਿਹਾ ਬੀਬੀ ਕਰ ਦਿੱ ਤੇਰੀ ਮੈਂ ਕਹਿੰਦੀ ਫਿਰ ਬੀਬੀ ਕੀ ਕਰਦੀ ਏ
ਪਾਠ ਕਰਦੇ
ਅੱਛਾ ਠੀਕ ਹੈ ਮੈਂ ਮੈਂ ਤੇ ਕਦੀ ਤੇਰੀ ਬੀਬੀ ਵੇਖੀ ਭੁਖੀ ਤੇਰੀ ਤੂੰਰੀ ਮੰਮੀ ਦੀ ਫੋਟੋ ਭੇਜੀ ਵਿਖਾਈ ਸੀ ਤੇਰੀ ਬੀਬੀ ਤਾਂ ਮੈਂ ਵੇਖੀ ਨੀ ਕਿ ਜੀਏ
ਚੱਲ ਮੈਂ ਫੋਟੋ ਖ ਦਿੰਦੀ ਹਾਂ
ਕੋਈ ਨਹੀਂ ਤੂੰਨੂੰ ਪਹਿਲਾਂ ਖੀਰ ਦੀ ਰੈਸਪੀ ਦੱਸਦੇ
ੀ ਜੀ ਦਸ
ਖੀਰ ਦੀ ਰੈਸਿਪੀ ਦੱਸ ਦੇ
ਹਾਂਜੀ ਹਾਂਜੀ ਹਾਂਜੀ ਹਾਂਜੀ ਇੱਕ ਲੀਟਰ ਦੂਧ ਇੱਕ ਲੀਟਰ ਦੁੱਧ ਲੈਣਾ ਇੱਕ ਅਦਾ ਕੱਪ ਚੌਲ ਇੱਕ ਅਦਾ ਕੱਪ ਚੀਨੀ ਅੱਠ ਹਜ਼ਾਰ ਦਸ ਬਦਾਮ ਕਟੇ ਹੋਏ ਲੈਣੇ ਆ
ਹਾਂ
ਅੱਠ ਜਾਂ ਦਸ ਕਾਜੂ ਕਟੇ ਹੋਏ ਲੈਣੇ ਆ
ਹਾਂ
ਚਾਰ ਜਾਂ ਪੰਜ ਇਲਾਇਚੀ
ਹਮ
ਥੋੜਾ ਕਿਸ਼ਮਿਸ਼,
ਠੀਕ ਹੈ
ਚੋਲਾਂ ਨੂੰ ਧੋ ਕੇ ਵੀਹ ਮਿੰਟ ਲਈ ਭਿੱਜਣ ਦਿਓ
ਹਾਂ
ਇੱਕ ਭਾਂਡੇ ਵਿੱਚ ਦੁੱਧ ਉਬਾਲੋ
ਹਾਂ
ਦੁੱਧ ਵਿੱਚ ਚੌਲ ਪਾ ਕੇ ਹੌਲੀ ਹੌਲੀ ਅੱਗ ਤੇ ਪਕਾਓ ਜਦੋਂ ਚੌਲ ਚੰਗੀ ਤਰ੍ਹਾਂ ਪੱਕ ਜਾਣ ਤਾਂ ਚੀਨੀ ਪਾ ਦਿਓ ਹੁਣ ਬਦਾਮ ਕਾਜੂ ਕਿਸ਼ਮਿਸ਼ ਅਸੀਂ ਇਲਾਇਚੀ ਪਾ ਕੇ ਪੰਦਰ ਪੰਜ ਮਿੰਟ ਤੱਕ ਹੋਰ ਪਕਾਓ
ਠੀਕ ਹੈ
ਹਾਂ ਸਵਾਦਿਸ਼ਟ ਖੀਰ ਤਿਆਰ ਹੈ ਇਸ ਨੂੰ ਗਰਮ ਜਾਂ ਠੰਡੇ ਦੋਵਾਂ ਤਰ੍ਹਾਂ ਖਾ ਸਕਦੇ ਹਾਂ,
ਠੀਕ ਹੈ ਓਕੇ ਜੀ ਗਜਰੇਲੇ ਦੀ ਵੀ ਦੱਸ ਦਿਉ,
ਦੱਸ ਦੇਣੀ ਆ
ਠੀਕ ਹੈ।
ਗਾਜਰ ਦਾ ਹਲਵਾ, ਸੂਜੀ ਦਾ ਹਲਵਾ
ਹੈਂ।
ਇੱਕ ਮਿੰਟ ਚਲੋ ਬੋਟ ਸਹੀ ਗੱਲ
ਬਸ ਕੁਛ ਵੀ ਨਹੀਂ ਬੈਠ ਬੈਠੀ ਹੋਈ ਸਾਂ ਤੂੰ ਦੱਸ ਹੈਲੋ ਹੈਲੋ ਹਾਂ ਮੈਂ ਕਿਹਾ ਬੈਠੀ ਹੋਈ ਸ ਤੂੰ ਦੱਸ ਕੀ ਕਰਨੀ
ਹੋ ਵਧੀਆ ਜੀ
ਹੈਲੋ ਮੈਂ ਕਿਹਾ ਬੈਠੀ ਹੋਈ ਸਾਂ ਤੂੰ ਦੱਸ,
ਵਧੀਆ ਵਧੀਆ ਮੈਂ ਵੀ ਬੈਠੀ ਹੋਈ ਹਾਂ।
ਠੀਕ ਹੈ ਹੋਰ ਸੁਣਾ
ਹਮ
ਹੋਰ ਸੁਣਾ ਹੈਲੋ ਯਾਰ ਅਵਾਜ਼ ਨਹੀਂ ਆਉਂਦੀ ਕਿ ਤੂੰ ਖੁੱਦ ਨੀ ਬੋਲਦੀ, ਮੈਨੂੰ ਗਜਰੇਲੇ ਦੀ ਵੀ ਦੱਸ ਦਿਉ ਜੀ ਰੈਸਿਪੀ ਗਾਜਰ ਕੇ
ਇੱਕ ਕਿਲੋ ਗਾਜਰ
ਹਾਂ ਹੋਰ
ਦੋ ਸੌ ਪੱਚੀਸ ਗ੍ਰਾਮ
ਹਾਂ
ਦੇਸੀ ਘਿਓ ਚਾਰ ਜਾਂ ਪੰਜ ਚਮਚ
ਠੀਕ ਹੈ
ਚੀ ਪਾਊਡਰ
ਕਿਆ ਅੱਧਾ ਚਮਚ
ਹਾਂ
ਰਾਜੂ ਦਸ ਜਾਂ ਬਾਰਾਂ ਕਟੇ ਹੋਏ ਦਸ ਜਾਂ ਬਾਰਾਂ ਕਿਲ ਕਿਸ਼ਮਿਸ਼ ਦੋ ਚਮਚ ਲਵੇ ਅਤੇ ਕੱਦੂਸਕਾ ਲਵੇ
ਠੀਕ ਹੈ
ਵਾਲੇ ਬਰਤਨ ਵਿੱਚ ਕੱਦੂਕਸ ਕੀਤੀ ਹੋਈ ਗਾਜਰ ਨੂੰ ਦੁੱਧ ਪਾ ਕੇ ਅੱਗ ਤੇ ਪਕਾਓ ਵਿਚਕਾਰ ਵਿੱਚ ਵਿਚਕਾਰ ਚਲਾਉਂਦੇ ਰਹੋ ਜਦ ਤੱਕ ਦੁੱਧ ਲਗਭਗ ਸੁੱਕ ਨਾ ਜਾਵੇ ਹੁਣ ਇਸ ਵਿੱਚ ਚੀਨੀ ਪਾਓ ਅਤੇ ਚੰਗੀ, ਤਰ੍ਹਾਂ ਮਿਲਾਓ
ਹਮ
ਚੀਨੀ ਤੋਂ ਬਾਅਦ ਕੁਝ ਸਮੇਂ ਹੋਰ ਪਕਾਓ ਦੇਸੀ ਘਿਓ ਪਾ ਕੇ ਅੱਠ ਦਸ ਮਿੰਟ ਤੱਕ ਹੁੰਦੇ ਰਹੋ ਤਾਂ ਜੋ ਹਲਵਾ ਬੁਦਾਰ ਅਤੇ ਹੁਣ ਇਲਾਚ ਪਾਊਡਰ ਚੰਗੀ ਤਰ੍ਹਾਂ ਮਿਲਾਓ
ਹ
ਜਦੋਂ ਹਲਵਾ ਘਿਓ ਛਲੇਵੇ ਤਾਂ ਉਸਦੇ ਨਾਲ ਸਜਾ ਕੇ ਪਤੀ ਪਿਸਤੇ ਨਾਲ ਸਜਾ ਕੇ ਸਜਾ ਕੇ ਗਰਮ ਗਰਮ ਪਰੋਸੋ ਹੋਰ
ਠੀਕ ਹੈ
ਸਸ
ਹਾਂ
ਸ ਅਦ ਲਈ ਉਹ ਵੀ ਮੈਂ ਸੱਲਵਾਹ ਕਰਾਂਗੀ ਡਾ
ਬਸ ਮੈਂ ਵੀ ਬੈਠੀ ਸਾਂ ਮੈਂ ਕਿਹਾ ਬੈਠੀ ਸਾਂ ਬੈਠੀ ਸਾਂ ਤੂੰ ਦੱਸ ਕੀ ਕਰਨੀ
ਕੁਛ ਵੀ ਨੀ ਬੱਸ ਬੈਠੀ ਹੋਈ ਸਾਂ
ਠੀਕ ਹੈ ਆਂਟੀ ਨੇ ਕਰ ਲਏ ਕੱਪੜੇ ਪ੍ਰੈਸ ਆਂਟੀ ਨੇ ਕਰ ਲਏ ਕੱਪੜੇ ਪ੍ਰੈਸ ਹੈਲੋ ਹੈਲੋ
ਹਾਂ ਕਰਦੇ ਨੇ
ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਦੋ ਹੈਲੋ ਹੈਲੋ ਹੈਲੋ ਹੈਲੋ ਹੈਲੋ